ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਹੋ ਜੀ।
ਹਾਂਜੀ ਵਧੀਆ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਫ੍ਰੀ ਸੀਗੇ ਤੁਸੀਂ ਹੁਣ।
ਹਾਂਜੀ ਮੈਂ ਕਿਹਾ ਕੰਮ ਥੋੜ੍ਹਾ ਜਿਹਾ ਲੇਟ ਕਰਦੀ ਹਾਂ। ਕੰਮ ਕਰਕੇ ਥੱਕ ਜਾਂਦੀ। ਫੇਰ ਮੈਂ ਦੱਸ ਮਿੰਟ ਬਹਿ ਜਾਂ।
ਠੀਕ ਹੈ ਠੀਕ ਹੈ ਮੈਂ ਤਾਂ ਹੀ ਕੋਲ ਕੀਤੀ ਸੀ ਮੈਂ ਕਿਹਾ ਚਲੋ ਕਿਸੇ ਨਾਲ ਗੱਲਬਾਤ ਕਰ ਲੈਂਨੇ ਹਾਂ ਅੱਜ ਮੈਂ।
ਅੱਛਾ ਅੱਛਾ ਠੀਕ ਕੀਤਾ। ਚਲੋ ਕ ਕਦੀ ਕਦੀ ਯਾਦ ਕਰ ਲਿਆ।
ਹਾਂਜੀ ਹਾਂਜੀ ਬਿਲਕੁਲ ਤਾਂ ਹੀ ਹਨਾ ਕੁਛ ਮੈਨੂੰ ਐਵੇਂ ਸੀਗਾ ਅੱਜ ਨਾ ਕੁਛ ਦੁਪਹਿਰੇ ਮਤਲਬ। ਕੁਛ ਅਲੱਗ ਜਾਂ ਬਣਾਉਣ ਦੀ ਸੋਚ। ਰੇ ਸੀਗੇ ਤੇ ਮੈਨੂੰ ਕੋਈ ਰੈਸਪੀ ਵਗੈਰਾ ਜਾ ਕੁਛ ਵੀ। ਯਾਦ ਨਹੀਂ ਆ ਰਿਹਾ ਸੀ ਵੀ ਮੈਂ ਕੀ ਬਣਾਵਾਂ ਅੱਜ। ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹਾਂ ਕੁੱਛ। ਬਣਾਉਦੇ ਹੋਵੋਂਗੇ ਹੈਨਾ ਕੁਛ ਅਲੱਗ।
ਅੱਜ ਤਾਂ ਅਸੀਂ ਸਵੇਰੇ ਪੁੜੀਆਂ ਆਲੂ ਬਣਾਏ ਨੇ ਬੱਚੇ ਕਹਿੰਦੇ ਪੁੜੀਆਂ ਆਲੂ ਬਣਾ ਲਓ।
ਠੀਕ ਹੈ ਠੀਕ ਹੈ ਕੋਈ ਮਤਲਬ ਹੋਰ ਤੁਸੀਂ ਕੋਈ ਚੀਜ਼ ਬਣਾਦੇ ਹੋ। ਜਿੱਦਾਂ ਕੋਈ ਮਨਚੂਰੀਅਨ ਵਗੈਰਾ ਹੋ ਗਿਆ ਜਾਂ ਕੁਛ ਹੈਨਾ। ਏਦਾਂ ਦਾ ਕੁਛ ਬਣਨੇ ਓ ਘਰੇ। ਹੋਰ ਕੀ ਕੁਛ ਬਣਾਦੇ ਹੋ ਘਰ ਤੁਸੀਂ।
ਮਨਚੂਰੀਅਨ ਬਨਾ ਲੈਨੇ ਆ ਤੇ ਉਹ ਮਕਰੋਨੀ, ਪਾਸਤਾ ਵਗੈਰਾ ਬਣਾਨੇ ਆ। ਹਮ ਮੋਮੋਸ ਨਹੀਂ ਕੋਈ ਖਾਂਦੇ, ਮੋਮੋਸ ਨੀ ਨਹੀਂ ਬਨਾਦੇ ਅਸੀ।
ਓਕੇ-ਓਕੇ ਮਨਚੂਰੀਅਨ ਕਿਵੇਂ ਬਣਾਨੇ ਹੋ ਫਿਰ ਤੁਸੀ।
ਹੈਲੋ,
ਹੈਲੋ,
ਹਾਂਜੀ ਹਾਂਜੀ ਮਨਚੂਰੀਅਨ ਕਿਵੇਂ ਬਣਾਉਂਦੇ।
ਮਨਚੂਰੀਅਨ ਨਾ ਕੀ ਬੋਲਦੇ ਉਹ ਬਣਾਉਂਦੇ ਓਦਾਂ। ਪੱਤਾਗੋਭੀ ਲੈ ਕੇ ਨਾ।
ਪੱਤਾਗੋਭੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ।
ਪਤਾ ਤੇ ਇੱਕ ਗਾਜਰ ਪਾ ਲਈ ਦੀ ਕਦੂਕਸ। ਕਰਕੇ ਉਹਨਾਂ ਨੂੰ ਨਾ ਨਮਕ ਪਾ ਕੇ ਰੱਖ ਦਈਦਾ ਥੋੜ੍ਹੀ ਦੇਰ।
ਓਕੇ ਕੱਟ ਕਰਕੇ ਨਹੀਂ ਕੱਟ ਕਰਕੇ ਨੀ ਬਰੀਕ ਬਰੀਕ ਜਾਂ ਕੱਦੂ ਕੱਸ।
ਹਾਂਜੀ ਕੱਦੂ ਕੱਸ ਕਰਨਾ ਹੁੰਦਾ ਉਹਨੂੰ। ਪਹਿਲੇ ਛੀਲ ਲਓ ਉਨ੍ਹਾਂ ਨੂੰ ਨਾ ਧੋ ਲੋ ਧੋ ਕੇ ਫੇਰ ਉਹਨੂੰ ਕੱਦੂਕਸ ਕਰ ਲੋ।
ਪਤਗੋਭੀ ਤੇ ਗਾਜਰਾਂ ਹੋਰ ਵੀ ਕੁੱਛ ਪਾਉਣਾ ਹੁੰਦਾ।
ਨਹੀ-ਨਹੀ ਬਸ ਮੈਂ ਤਾਂ ਗਾਜਰ ਹੀ ਪਾਨੀ ਇੱਕ ਗਾਜਰ ਪਾ ਲੈਨੀ ਆ ਪੱਤਾ ਗੋਭੀ ਪਾ ਲੈਨੀ ਆ। ਫੇਰ ਉਹਨੂੰ ਅਹ ਕੱਦੂਕੱਸ ਕਰਕੇ ਫਿਰ ਥੋੜ੍ਹਾ ਜਿਹਾ ਨਮਕ ਪਾ ਕੇ ਰੱਖ ਲਈ ਦਾ, ਦਸ ਕੁ ਮਿੰਟ ਲਈ ਫਿਰ ਉਹਦੋਂ ਪਾਣੀ ਕਾਫੀ ਛੱਡ ਦਿੰਦਾ ਫੇਰ ਉਹਨੂੰ ਹੱਥ ਨਾਲ ਨਿਚੋੜ ਕੇ ਨਾ ਅਲੱਗ ਦੂਸਰੇ ਡੋਂਗੇ ਚ ਰੱਖ ਲੋ। ਤੇ ਬਾਈੰਡ ਕਰਨ ਲਈ ਨਾ ਉਹ ਪਾ ਲੋ ਕੀ ਕਹਿੰਦੇ ਅ ਮੈਦਾ ਦੋ ਕੁ ਚਮਚ ਹਾਂਜੀ ਫੇਰ ਕਾਲੀ ਮਿਰਚ ਅਤੇ ਨਮਕ, ਬਸ।
ਕਾਲੀ ਮਿਰਚ, ਨਮਨ
ਫਿਰ ਉਹਨੂੰ ਬੋਲ ਮ ਬੋਲਸ ਬਣਾ ਕੇ ਨਾ ਤਲ ਲਓ।
ਦੂਜਾ ਜਿਹੜਾ ਆਪਾਂ ਮਤਲਬ ਸਬਜ਼ੀ ਵਗੈਰਾ ਚ ਨਮਕ ਮਿਰਚ ਪਾਂਨੇ ਹਾਂ, ਉਹ ਨੀ ਪੈਂਦਾ ਹੈਗਾ ਇਹਦੇ ਚ।
ਪੈਂਦਾ ਕ ਸਿਰਫ ਕਾਲੀ ਮਿਰਚ ਤੇ ਨਮਕ ਪਾਨੀ ਹਾਂ, ਫਿਰ ਬਾਕੀ ਉਹਦੇ ਵਿੱਚ ਪੈਂਦਾ ਨਾ ਗ੍ਰੇਵੀ ਵਿੱਚ।
ਗਰੇਵੀ ਵਿੱਚ ਪਾਂਦੇ ਹੋ ਠੀਕ ਹੈ, ਠੀਕ ਹੈ ਓਕੇ-ਓਕੇ।
ਲਸਣ, ਅਦਰਕ ਸ਼ਿਮਲਾ ਮਿਰਚ, ਹੋਰ ਵੀ ਸਬ ਜਾਂ ਜਿਹੜੀ ਮਰਜ਼ੀ ਪਾਣੀ ਪਾਲੋ, ਤੁਹਾਡੀ ਇੱਛਾ। ਜੋ ਵੀ ਪਾਣਾ ਵੈਸੇ ਲਾਲ, ਸ਼ਿਮਲਾ ਮਿਰਚ, ਪੀਲੀ, ਹਰੀ। ਇੱਕ- ਇੱਕ ਲੈ ਕੇ ਨਾ ਬਰੀਕ-ਬਰੀਕ ਕੱਟ ਕੇ, ਉਹ ਪਾ ਲਈ ਦੀ ਐ।
ਠੀਕ ਹੈ ਜੀ, ਠੀਕ ਹੈ।
ਫਿਰ ਜਦੋਂ ਫਿਰ ਪਾਣੀ ਪਾ ਲਿਆ ਗਰੇੇਵੀ ਬਣਾ ਲਈ, ਉਸ ਤੋਂ ਬਾਅਦ ਥੋੜ੍ਹਾ ਜਿਹਾ ਮੈਦੇ ਨੂੰ ਥੋੜ੍ਹਾ ਜਿਹਾ ਘੋਲ ਕੇ ਨਾ ਇੱਕ ਚਮਚ ਚਾਹੇ ਦੋ ਚਮਚ ਜਿੰਨੀ ਕੁ ਆਪਾਂ ਗਰੇਵੀ ਬਸ ਗਾੜ੍ਹੀ ਰੱਖਣੀ ਐ। ਉੱਨੀ ਕੁ ਵਿੱਚ ਪਾ ਦੇਣਾ। ਉਬਲੇ ਪਾਣੀ ਦੇ ਵਿੱਚ ਜਦੋਂ ਉਹਨਾਂ ਨੇ ਥਿੱਕ ਹੋ ਜਾਣਾ, ਫਿਰ ਜਿਹੜੀ ਬੋਲਸ ਬਣਾਈਆਂ ਉਹ ਵਿੱਚ ਪਾ ਦੇਣੀਆਂ।
ਠੀਕ ਹੈ, ਠੀਕ ਹੈ। ਮਤਲਬ ਜਿਹੜੀ ਗਰੇੇਵ ਹੁੰਦੀ ਹਨਾ, ਉਹ ਤਾਂ ਚਲੋ ਮੀਡੀਅਮ ਜਿਹੀ ਵਧੀਆ ਲਗਦੀ ਹੈ ਵੀ ਨਾ ਜਿਆਦਾ ਪਤਲੀ ਜਿਹੀ ਹੋਵੇ ਹਨਾ। ਨਾ ਜਿਆਦਾ ਗਾੜੀ, ਇੱਕ ਤਾਂ ਹਾਂਜੀ-ਹਾਂਜੀ ਇੱਕ ਤਾਂ ਹੁੰਦਾ ਵੀ ਬਿਲਕੁਲ ਤੂੰ ਸੁਕਾ ਜਾ ਮਨਚੂਰੀਅਨ ਬਣ
ਹਾਂ, ਸੁੱਕਾ ਹਾਂ ਉਹ ਫਿਰ ਬੋਲਸ ਵਗੈਰਾ ਬਣਾ ਕੇ ਨਾ ਫਿਰ ਜਿਹੜਾ ਮਸਾਲਾ ਹੁੰਦਾ ਨਾ ਦੇ ਨਾਲ ਹੀ ਰਲਾ ਕੇ, ਫ਼ਿਰ ਓਦਾ ਬਣਾਨੇ ਹਾਂ।
ਬਿਲਕੁਲ, ਬਿਲਕੁਲ, ਹਾਂਜੀ- ਹਾਂਜੀ ਉਹੀ ਹੈ ਨਾ ਵੀ ਜ਼ਿਆਦਾ ਮਤਲਬ ਸੁਕਾ ਵੀ ਨੀ ਵਧੀ ਵਧੀਆ, ਲੱਗਦਾ ਹੈਗਾ। ਤੇ ਦੇਖੋ ਮੰਚੂਰੀਅਨ ਨੂੰ ਇਦਾਂ ਆ ਵੀ ਹੈ ਨਾ। ਦੇਖੋ, ਬੰਦਾ ਨਾਰਮਲ ਕੱਲਾ ਵੀ ਖਾ ਸਕਦਾ ਹੈ ਨਾ। ਤੇ ਯਾਰ ਜਿਵੇਂ ਆਪਾਂ ਨੇ ਕਈ ਵ ਰੋਟੀ ਵਗੈਰਾ ਹਨਾ ਸਬਜ਼ੀ ਨਹੀਂ ਵਧੀਆ ਲੱਗਦੀ। ਹਾਂਜੀ। ਰੋਟੀ ਨਾਲ ਵੀ ਖਾਧਾ ਜਾਂਦਾ ਤੇ ਮਤਲਬ ਤੇ ਮੈਨੂੰ ਤਾਂ ਆਉਂਦਾ ਨਹੀਂ ਸੀਗਾ ਬਣਾਉਣਾ, ਮਤਲਬ ਜਿੱਦਾਂ ਜਦੋਂ ਖਾਣਾ ਹੁੰਦਾ।
ਹਮ ਅਸੀਂ ਮਕਰੋਨੀ ਵੀ ਲੈਣੀ ਆ ਸੂਜੀ ਵਾਲੀ ਲੈਣੀ। ਣੀ ਆ
ਓਕੇ, ਠੀਕ ਆ।
ਓਹੀ ਪਿਆਜ਼, ਟਮਾਟਰ ਪਾ ਕੇ, ਸ਼ਿਮਲਾ ਮਿਰਚ ਪਾ ਕੇ। ਕੁੱਕਰ ਦੇ ਵਿੱਚ ਹੀ ਪਾ ਦਿੰਦੀ ਆ, ਇੱਕ ਕੌਲੀ। ਚਾਹੇ ਹਾਂਜੀ, ਕੁੱਕਰ 'ਚ ਹੀ ਬਣਾ ਲੈਂਦੇ ਆ ਇੱਕ, ਸੀਟੀ ਲਗਾ ਕੇ।
ਤੁਸੀਂ ਸੀਟੀ ਲਗਾ ਕੇ ਬਣਾਉਂਦੇ ਹੋ। ਠੀਕ ਆ, ਠੀਕ- ਠੀਕ। ਤੇ ਪਾਸਤਾ ਵੀ ਫਿਰ ਜਿਵੇਂ ਕੁੱਕਰ।
ਹਾਂਜੀ ਹਾਂਜੀ। ਨਹੀਂ ਨਹੀਂ ਨਹੀਂ, ਪਾਸਤਾ ਵੀ ਐਦਾਂ ਹੀ।
ਓਕੇ- ਓਕੇ, ਕਿਹੜਾ ਬਣਾਉਂਦੇ ਹੋ ਤੁਸੀਂ, ਰੈੱਡ ਸੌਸ ਵਾਲਾ ਜਾਂ ਵ੍ਹਾਈਟ ਸੌਸ ਵਾਲਾ? ਫਲਾ ਇਦਾਂ ਹੀ ਤੜਕਾ ਲਗਾ ਕੇ
ਨਹੀਂ ਨਹੀਂ, ਪਾ ਲਈਦਾ। ਗ੍ਰੀਨ ਚਿੱਲੀ ਵੀ ਪਾ ਲਈਦੀ ਐ, ਰੈੱਡ ਵੀ, ਬਲੈਕ ਸੌਸ ਵੀ। ਸਭ ਪਾ ਕੇ ਨਾ ਤਾਂ ਸਵਾਦ ਬਣਦਾ। ਮੰਚੂਰੀਅਨ 'ਚ ਵੀ ਪਾਈਦਾ। ਗ੍ਰੀਨ ਚਿੱਲੀ ਫਿਰ ਰੈੱਡ। ਫਿਰ ਅ ਕੀ ਬੋਲਦੇ ਹਾਂ ਬਲੈਕ ਵਾਲਾ।
ਓਕੇ-ਓਕੇ, ਠੀਕ ਐ ਜੀ ਠੀਕ ਐ। ਨਹੀਂ ਮਤਲਬ ਮੈਂ ਤਾਂ ਦੇਖੋ ਨਾ ਜੀ ਕੋਈ ਮਤਲਬ ਏਦਾਂ ਪਾਸਤਾ ਵਗੈਰਾ ਬਣਾਨੀ ਆ ਮੈਂ ਖੁੱਲ੍ਹਾ ਬਣਾਨੀ ਆ ਮਤਲਬ ਪਹਿਲਾ ਨਾ ਉਹਨੂੰ ਉਬਾਲ ਕੇ ਅਲੱਗ ਤੋਂ ਹਨਾ ਤੇ ਮਤਲਬ ਤੜਕੇ ਤਾਂ ਵਗੈਰਾ ਉਹਨੂੰ ਅਲੱਗ ਲਗਾ ਕੇ ਥੋੜਾ ਉਹਦੇ ਵਿੱਚ ਪਾਣੀ ਰੱਖ ਕੇ ਫੇਰ ਦੁਬਾਰਾ ਮਤਲਬ ਉਹਨੂੰ
ਹੂੰ, ਹੂੰ ਕਈ ਏਦਾਂ ਵੀ ਬਣਾ ਲੈਂਦੇ ਅ ਉਹ ਅਸੀਂ ਉਹ ਲੱਗ ਦਾ ਬਣਾਨੇ ਆ ਜਦੋਂ ਵਾਈਟ ਵਾਲਾ ਬਣਾਨੇ ਆ
ਓਕੇ
ਹੂੰ ਅਸੀਂ ਨਾ ਵਾਈਟ ਵਾਲਾ ਅ ਮਕਰੋਨੀ ਲੈ ਲੈਣੀ ਆ ਮਕਰੋਨੀ ਚ ਨਾ ਇੱਕ ਗਲਾਸ ਈ ਆ ਅੱਧਾ ਪੌਣਾ ਗਿਲਾਸ ਦੁੱਧ ਦਾ ਪਾ ਲੈਣਾ।
ਓਕੇ,
ਪਾਣੀ ਨੀ ਪਾਣਾ ਦੁੱਧ ਵਿੱਚ ਬਣਾਨੀ ਐ, ਫਿਰ ਵਾਈਟ ਬਣਦੀ ਐ। ਫੇਰ ਉਹਦੇ ਚ ਜਦੋਂ ਉਹਨੇ ਗੱਲ ਗਈ ਨਾ ਉਹਦੇ ਵਿੱਚ ਉਹ ਫੇਰ ਕਾਲੀ ਮਿਰਚ ਨਮਕ ਪਾ ਕੇ ਬਸ ਹੋਰ ਕੁਛ ਨੀ ਪਾਣਾ, ਹਾਂ ਬਸ ਸਵਾਦ ਬਣਦੀ ਔਵੇ ਬੱਚੇ ਤਾਂ ਸਾਡੇ ਈ ਖੁਸ਼ ਹੋ ਕੇ ਜ਼ਿਆਦਾ ਖਾਂਦੇ ਕਰਦੇ ਸਾਨੂੰ ਪਿਆਜ਼, ਟਮਾਟਰ ਨੀ ਆ ਰੇ।
ਬਿਲਕੁਲ ਨਾਲੇ ਦੇਖੋ ਕੁ ਕੁੱਕਰ ਦੇ ਵਿੱਚ ਬਣਾਣ ਦਾ ਇਹ ਫਾਇਦਾ ਵੀ ਹਨਾ ਜਲਦੀ ਬਣ ਜਾਂਦੀ ਏ ਜੇ ਆਪਾਂ ਖੁੱਲੀ ਬਣਾਣੇ ਆ ਪਰ ਉਹਨੂੰ ਟਾਈਮ ਬਹੁ ਜਿਆਦਾ ਲੱਗ ਜਾਂਦਾ। ਹਾਂਜੀ- ਹਾਂਜੀ ਉਹਦੇ ਚ ਮਤਲਬ ਦੇਖੋ ਭਾਫ ਬਣ ਕੇ ਛੇਤੀ ਸੀਟੀ ਆ ਜਾਂਦੀ ਆ ਹਨਾ। ਤੇ ਮਤਲਬ ਖੁੱਲੇ ਦੇ ਵਿੱਚ ਤਾਂ ਦੇਖੋ ਪਹਿਲਾਂ ਉਹਨੂੰ ਉਬਲਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ, ਫਿਰ ਤੜਕਾ ਵਗੈਰਾ ਲਗਾਂਦੇ ਓ ਕਾਫੀ ਟਾਈਮ ਲੱਗ ਜਾਂਦਾ ਮਤਲਬ।
ਹਾਂਜੀ
ਹਾਂਜੀ ਹਾਂਜੀ ਪਰ ਮੈਂ ਵੈਸੇ ਕੁੂੱਕਰ ਚ ਕਦੇ ਟਰਾਈ ਨੀ ਕੀਤੀ ਹੈਗੀ। ਪਰ ਚਲੋ ਤੁਸੀਂ ਕਹਿ ਰੇ ਓ ਤਾਂ ਆਪਾਂ ਇੱਕ ਵਾਰ ਦੇਖ ਲਾਂਗੇ ਟਰਾਈ ਕਰ ਤੇ ਵੀ ਕੁੱਕਰ ਦੇ ਵਿੱਚ, ਕੀਦਾ ਦ ਬਣਦੀ ਐ ਨਾ।
ਹੂੰ ਹੂੰ ਇੱਕ ਆਟੇ ਵਾਲੀ ਮੈਗੀ ਆਂਦੀ, ਵਾਏ ਵਾਏ ਮੈਗੀ। ਔ ਬੜੀ ਸਵਾਦ ਹੁੰਨੇ, ਔ ਬੜੀ ਸੁਆਵਾਦ ਹੁੰਦੀ ਐ, ਔ ਕੱਚੀ ਵੀ ਖਾਂਦੀ ਜਾਂਦੀ ਐ।
ਅੱਛਾ ਜੀ ਠੀਕ ਐ, ਠੀਕ ਐ, ਜੜੀ ਬਾਏ ਬਏ ਮੈਗੀ ਹੁੰਦੀ ਏ?
ਹਾਂਜੀ ਹਾਂਜੀ ਵਾਏ ਵਾਏ ਮੈਗੀ ਹੁੰਦੀ ਔ।
ਔਕੇ-ਔਕੇ ਠੀਕ ਐ ਠੀਕ ਐ।
ਘਿਓ ਵੀ ਹੁੰਦਾ ਪੈਕੇਟ ਦੇ ਵਿੱਚ, ਲਾਲ ਮਿਰਚਾਂ ਵੀ ਹੁੰਦੀ ਔਦਾ ਮੈਗੀ ਮੈਗੀ ਮਸਾਲਾ ਵੀ ਹੁੰਦਾ।
ਔਕੇ-ਔਕੇ ਮਤਲਬ ਉਹਦੇ ਚ ਛ ਫਿਰ ਕੁੱਛ ਪਾਣ ਦੀ ਲੋੜ
ਕੁਛ ਨਾ ਕੁਛ ਵੀ ਨੀ ਪਾਣਾ ਉਹਦੇ ਚ, ਕੁਛ ਨੀ ਬਸ ਖਾਲੀ ਸਿੰਪਲ ਪਾਣੀ ਉਬਾਲਣਾ ਮੈਗੀ ਵਿੱਚ ਪਾ ਦੇਣੀ ਐ, ਉਬਲੇ ਪਾਣੀ ਚ ਫੇਰ ਉਹਨੂੰ ਬੰਦ ਕਰ ਦੇਣਾ ਗੈਸ ਨੂੰ। ਉਪਰੋ ਪਲੇਟ ਦੇ ਕੇ ਨਾ ਡੱਕ ਦੇਣਾ ਔਨੂ
ਅੱਛਾ ਜੀ।
ਹਾਂਜੀ ਪਲੇਟ ਦੇ ਕੇ ਟੱਕ ਦੇਣਾ, ਅਦਾ ਤ ਦਸਕ ਮਿੰਟ ਨਾ, ਉਸ ਤੋਂ ਬਾਅਦ ਫਿਰ ਪਲੇਟ ਨੰਗੀ ਕਰਨੀ ਫਿਰ ਜੇ ਉਹ ਔ ਮਸਾਲਾ ਵੀ ਪਾਣਾ, ਮੈਗੀ ਮਸਾਲਾ ਜਿਹੜਾ ਹੈਗਾ, ਘਿਓ ਵੀ ਆਦਾ ਛੋਟਾ ਜਿਹਾ ਪੈਕ ਇਹੜੀ ਕ ਲਾਲ ਮਿਰਚ ਦਾ, ਛੋਟਾ ਜਾ ਪੈਕੇਟ ਹੋਂਦਾ। ਤਿੰਨ ਪੈਕੇਟ ਹੁੰਦੇ ਉਹਦੇ ਵਿੱਚ, ਉਹ ਸਾਰੇ ਤਿੰਨੋਂ ਕੱਟ ਕੇ ਵਿੱਚ ਪਾ ਕੇ ਫਿਰ ਥੋੜ੍ਹਾ ਜਾ ਸੇਕ ਲਵਾਣਾ ਬਾਸ, ਫਿਰ ਖਾਓ।
ਹੁਣ ਤਾਂ ਮਤਲਬ ਦੇਖੋ ਮੈਗੀ ਵੀ ਦੇਖਲੋ ਕਿੰਨੀ ਤਰ੍ਹਾਂ ਦੀ ਆਣ ਲਗ ਗੀ, ਹੈਨਾ ਬਿਲਕੁਲ ਈ ਸੌਖਾ ਹੋ ਗਿਆ।
ਹੂੰ
ਹਾਂਜੀ ਹਾਂਜੀ ਵਧੀਆ ਵੈਸੇ ਚਲੋ ਇਹ ਵੀ ਹੈਨਾ, ਹੁਣ ਜਵੀ‌ ਮ ਮਤਲਬ ਕੇ ਘੱਟ ਮਤਲਬ ਆਪਾਂ ਨੂੰ ਮਿਹਨਤ ਕਰਨੀ ਪਿਆ ਕਰੂਗੀ ਜਲਦੀ ਬਣ
ਹਾਂ ਹਾਂ ਸਾਨੂੰ ਤਾਂ ਨਾ ਮੈਗੀ ਉਹ ਬੜੀ ਲਿਆ ਕੇ ਦਿੰਦਾ, ਸਾਨੇ ਅ ਇਕ ਕਿਰਾਏਦਾਰ ਰੱਖਿਆ ਹੋਇਆ ਇੱਕ ਨੇਪਾਲ ਦਾ ਹੈਗਾ, ਉਹ ਜਦੋਂ ਜਾਂਦਾ ਨਾ ਆਪਣੇ ਪਿੰਡ ਤੇ ਨੇਪਾਲ ਔਨੇ ਕਿੰਨੀਆਂ ਸਾਰੀਆਂ ਦਸ ਬਾਰਾਂ ਮੈਗੀਆਂ ਨੇ ਮੈਨੂੰ ਲਿਆ ਕੇ ਦੇਣੀਆਂ
ਉੱਧਰ ਮਤਲਬ ਮੈਗੀ ਵਗੈਰਾ ਜਿਆਦਾ ਹੁੰਦੀ ਹੋਣੀ ਫਿਰ
ਕੀ ਜਿਆਦਾ ਹੁੰਦੀ ਹੈ
ਓਕੇ ਓਕੇ ਠੀਕ ਹੈ, ਠੀਕ ਹੈ, ਨਹੀਂ ਦੇਖੋ ਚਲੋ ਵੈਸੇ ਵਧੀਆ ਲੱਗਦੀ ਹੈ ਜੀ, ਹੁਣ ਕਈ ਵਾਰ ਆਪਾਂ ਨੂੰ ਭੁੱਖ ਲੱਗ ਜਾਂਦੀ ਏ ਆ ਹਨਾ ਇਹਨੂੰ ਵੀ ਮਤਲਬ ਜੇ ਆਪਾਂ ਬਿਨਾਂ ਤੜਕੇ ਤੋਂ, ਵੀ ਨਾ ਪਿਆਜ ਵਗੈਰਾ ਨਾ ਪਾਈਏ, ਜਸਟ ਏਦਾਂ ਹੀ
ਹੋਰ ਨਾ ਹੁੰ
ਏਦਾਂ ਹੀ, ਵਧੀਆ ਬਣ ਜਾਂਦੀ ਆ ਪਰ ਕਈ ਲੋਕੀ ਤਾਂ ਦੇਖੋ ਨਾ, ਜਿਹਨਾਂ ਨੂੰ ਮਤਲਬ ਕਰਾਰਾ ਲੂਣ ਮਿਰਚ ਪਸੰਦ ਹੁੰਦਾ ਉਹਦਾ ਦੇਖੋ
ਤੇ ਔਨੂੰ ਪਾ, ਹੁਣ ਤਾਂ ਪਾਉਣਾ ਪੈਂਦਾ
ਹਾਂਜੀ ਉਹ ਵੈਸੇ ਵੀ ਜਿਹੜੀ ਦੂਜੀ ਮੈਂ ਵੀ ਹੁੰਦੀ ਆ, ਔਦੇ ਚ ਵੀ ਦੇਖੋ ਅਲੱਗ ਤੋਂ ਨਮਕ ਮਿਰਚ ਵਗੈਰਾ ਪਾਉਣਗੇ ਪਰ ਫਿਰ ਨਾ ਉਹ ਜਿਆਦਾ ਹੋ ਜਾਂਦਾ, ਮੈਂ ਤਾਂ ਨਹੀਂ ਪਾਉਂਦੀ, ਮਤਲਬ ਜਦੋਂ ਮੈਂ ਬਣਾਉਂਦੀ ਆ ਮੈਗੀ ਮੈਂ ਤਾਂ ਸਿਰਫ ਉਹੀ ਮਸਾਲਾ, ਜਾਂ ਪਿਆਜ ਵਗੈਰਾ ਦਾ ਤੜਕਾ ਲਗਾ ਕੇ ਕਿਉਂਕਿ ਫਿਰ ਜ਼ਿਆਦਾ ਨਮਕ ਮਿਰਚ ਵੀ ਨਾ ਆਪਾਂ ਨੂੰ ਖ਼ਰਾਬ ਕਰਦਾ
ਖਰਾਬ ਕਰਦਾ ਹੈਗਾ
ਹਾਂਜੀ ਹਾਂਜੀ ਪਰ ਕਈ ਲੋਕ ਖਾਂਦੇ ਹੀ ਐਵੇਂ ਨੇ, ਹੈਨਾ ਜਦ ਤੱਕ ਔਦੇ ਵਿੱਚ ਤੇਜ਼ ਨਮਕ ਮਿਰਚ ਨਾ ਹੋਵੇ ਫਿਰ ਉਹ ਖਾਂਦੀ ਨਹੀਂ ਹੈਗੀ
ਹਾਂਜੀ -ਹਾਂਜੀ
ਹਾਂਜੀ ਵੈਸੇ ਨਮਕ ਮਿਰਚ ਦੇਖੋ ਬਿਲਕੁਲ ਹਲਕਾ ਹੀ ਖਾਣਾ ਚਾਹੀਦਾ
ਹਾਂ ਨਹੀਂ ਖਾਣਾ ਚਾਹੀਦਾ, ਬੀਪੀ ਵੱਧਦਾ ਨਮਕ ਦੇ ਨਾਲ ਬਹੁਤ
ਬਿਲਕੁਲ ਬਿਲਕੁਲ ਉਝ ਵੀ ਬਾਅਦ ਚ ਜਿਵੇਂ ਜਲਣ ਵਗੈਰਾ ਹੋਣ ਲੱਗ ਜਾਂਦੀ ਹੈ
ਹਾਂਜੀ ਹਾਂਜੀ ਕਿਹੜਾ ਨਮਕ ਖਾਂਦੇ ਤੁਸੀਂ, ਟਾਟਾ ਨਮਕ ਖਾਂਦੇ ਕਿ ਸੌਂਦਾ ਖਾਂਦੇ ਔ ਅੱਛਾ ਈ, ਸਹਿੰਦਾ ਨਮਕ, ਖਾਇਆ ਕਰੋ ਉਹਦੇ ਚ ਨਾ ਮਤਲਬ, ਬੀਪੀ ਨੀ ਵੱਧਦਾ ਹੈਗਾ।
ਅੱਛਾ ਜੀ, ਕਿਹੜਾ ਦੱਸਿਆ ਤੁਸੀਂ?
ਸੇਂਦਾ--ਨਮਕ।
ਓਕੇ-ਓਕੇ
ਹਾਂਜੀ, ਅ ਸੇਦਾ ਨਮਕ ਕੀ ਵੱਧਦੇ ਪਏ ਬੀਪੀ, ਨਈ ਵੱਧਦਾ ਮੇਰੇ ਨਾਲ ਢਿਡ ਵੱਧਦਾ ਸੀਗਾ, ਤੇ ਡਾਕਟਰ ਨੂੰ ਮਤਲਬ ਚੈੱਕ ਕਰਾਇਆ, ਮੈ ਕਿਹਾ, ਕਦੀ ਏ ਪ੍ਰੋਬਲਮ ਹੋਈ ਨਈ ਹੈ ਫਿਰ ਉਹਨੇ ਨਮਕ ਚੇਂਜ ਕੀਤਾ, ਕਹਿੰਦੇ ਸੈਂਦਾ ਨਮਕ ਖਾਓ ਉਹਦੇ ਚ, ਬੀ ਪੀ ਵੱਧਦਾ ਹੈਗਾ
ਅੱਛਾ ਜੀ ਇਹ ਵੀ ਕੋਈ ਹੁੰਦਾ ਹੋਣਾ, ਹਨਾ ਫ਼ਰਕ ਮਤਲੱਬ ਹਾਂਜੀ, ਠੀਕ ਹੈ
ਦੱਸਿਆ, ਕਿ ਤੁਸੀਂ ਟਾਟਾ ਨਮਕ ਬੰਦ ਕਰੋ। ਸੈਂਦਾ- ਨਮਕ, ਖਾਓ
ਓਕ, ਠੀਕ ਹੈ ਠੀਕ ਹੈ। ਆਪਣੇ, ਤਾਂ ਯੂਜ ਹੀ ਕਰਨਾ ਹਨਾ
ਹਾਂਜੀ-ਹਾਂਜੀ ਹਾਂ ਇਹ ਜਰਾ ਦਸ ਰੁਪਏ, ਮਹਿੰਗਾ ਹੁੰਦਾ ਹੈਗਾ
ਚਲੋ ਦੱਸ
ਹਾਂ-ਹਾਂ ਕੋਈ ਫਰਕ ਨੀ ਨਾਲੇ ਦੇਖੋ ਜੀ, ਦਵਾਈਆਂ ਵੀ ਬੀ ਪੀ ਦੀ ਲੈਣ ਜਾਣੈ ਇਨੀ ਇਨੀਆਂ ਫਿਰ ਬੀ- ਪੀ ਨਾ ਚੱਕਰ ਆਉਣੇ ਉਹ ਅਲੱਗ
ਹਾਂਜੀ ਹਾਂਜੀ ਫਿਰ ਨਾਲੇ ਉਹ ਜਦੋਂ ਬੀ ਪੀ ਵੱਧ ਜਾਂਦਾ, ਫਿਰ ਕਈ ਵਾਰ ਪਰਮਾਨੈਂਟ, ਗੋਲੀ ਵੀ ਤਾਂ ਲੱਗ ਜਾਂਦੀ।
ਲੱਗ ਜਾਂਦੀ ਹੈ, ਹਾਂ ਮੈਨੂੰ ਲੱਗ ਗਈ ਸੀ ਗੋਲੀ, ਜਦੋਂ ਸੈਂਦਾ ਨਮਕ ਸ਼ੁਰੂ ਕਿਹਦਾ, ਉਹਦੀ ਬੀ ਪੀ ਦੀ ਗੋਲੀ ਬੰਨ ਦੋ ਮੇਰੇ ਹਸਬੈਂਡ, ਨੂੰ ਵੀ ਇਹੀ ਪ੍ਰੋਬਲਮ ਸੀਗੀ, ਮੈਨੂੰ ਵੀ ਇਹ ਹੋ ਗਈ ਸੀਗੀ।
ਠੀਕਹੈ ਠੀਕਹੈ, ਚਲੋ ਵਧੀਆ ਲੱਗਿਆ ਜੀ। ਹਾਂਜੀ, ਬਹੁਤ ਵਧੀਆ ਦੱਸੀ ਤੁਸੀਂ ਰੈਸਪੀ, ਵਧੀਆ ਲੱਗੀ
ਹਾਂਜੀ--ਹਾਂਜੀ ਠੀਕਹੈਜੀ, ਠੀਕ ਹੈ